ਹੈਲੋ!
ਸਤਿ ਸ੍ਰਹ ਅਕਾਲ ਜੀ!
ਸਤਿ ਸ੍ਰੀ ਅਕਾਲ ਜੀ
ਕੀ ਹਾਲ ਚਾਲ ਹੈ ਜੀ
ਵਧੀਆ ਜੀ ਤੁਸੀਂ ਦੱਸੋ
ਬਸ ਠੀਕ ਹੈ ਜੀ ਅੱਜ ਦਾ ਸਾਡਾ ਟੋਪਿਕ ਹੈਗਾ ਪਰਿਵਾਰ ਤੇ, ਤੁਸੀ ਮੈਨੂੰ ਆਪਣੇ ਪਰਿਵਾਰ ਬਾਰੇ ਕੁਛ ਦੱਸੋਂਗੇ?
ਹਾਂਜੀ।
ਹਾਂਜੀ, ਦੱਸੋ ਜੀ?
ਸਾਡੇ ਜਿੱਦਾਂ ਹੁਣ, ਸਾਡੀ ਫੈਮਿਲੀ ਹੈ ਨਾ, ਸਾਡੀ ਜੁਆਇੰਟ ਫੈਮਿਲੀ ਹੈ ਇੱਕ ਹਿਸਾਬ ਦੀ। ਓਦਾਂ, ਮਤਲਬ ਅਸੀਂ ਵੱਖਰੇ-ਵੱਖਰੇ ਘਰ'ਚ ਰਹਿੰਨੇ ਹਾਂ, ਪਰ ਰਹਿੰਨੇ ਇਕੱਠੇ ਆ। ਮਤਲਬ ਕਿ ਜਿੱਦਾਂ ਘਰਾਂ ਦੇ ਵਿੱਚ ਅਸੀਂ ਦਰਵਾਜ਼ੇ ਰੱਖੇ ਹੋਏ ਆ, ਸੋ ਇੱਕ ਹਿਸਾਬ ਦੀ ਸਾਡੀ ਜੁਆਇੰਟ ਫੈਮਿਲੀ ਆ। ਤੇ, ਅਂ ਸਾਡੀ ਜੋਆਇੰਟ ਫੈਮਿਲੀ'ਚ ਮੇਰੇ 'ਮੇਰੇ ਪਾਪਾ ਹੋਣੇ ਪੰਜ ਭਰਾ ਤੇ, ਦੋ ਭੈਣਾਂ ਨੇ। ਤੇ, ਹੁਣ ਜਿੱਦਾਂ ਕਿ, ਅਸੀਂ ਤਿੰਨ-ਤਿੰਨ ਘਰ ਤਾ ਪਿੰਡ ਹੈਗੇ ਆ। ਜਿੱਦਾਂ ਹੁਣ ਹਨਾ, ਅੱਧੇ ਪਿੰਡ ਰਹਿੰਦੇ ਆ ਇੱਕ ਇੱਕ ਫੈਮਿਲੀ ਬਾਹਰ ਰਹਿੰਦੀ ਆ, ਯੂਕੇ। ਤਿੰਨ ਫੈਮਲੀਆਂ ਪਿੰਡ ਰਹਿੰਦੀਆਂ ਆ, ਤੇ ਇੱਕ ਫੈਮਿਲੀ ਜਲੰਧਰ ਰਹਿੰਦੀ ਹੈ, ਤੇ ਭੂਆ ਹੋਣੇ ਦੋਨੋ ਜਲੰਧਰ ਲਜਰ ਮਤਲਬ ਮੈਰਿਜ ਦੋਨਾਂ ਦੀ ਹੋਈ ਪੀ, ਉਹ ਦੋਨੋ ਜਲੰਧਰ ਹੁਣ। ਜਿੱਦਾਂ ਹੁਣ, ਅਸੀਂ ਤਿੰਨ ਘਰ ਰਹਿੰਦੇ ਹੁਣ ਦੇਖੋ, ਪਰਿਵਾਰ ਦਾ ਮਤਲਬ ਕੀਆ ਸਾਰੇ ਮ ਮਤਲਬ ਅਸੀਂ ਇਕੱਠੇ ਰਹਿੰਨੇ ਹਾਂ, ਸਾਡੇ'ਚ ਮਤਲਬ ਨੋਕ-ਜੋੋਕ ਹੋ ਜਾਂਦੀ ਹੈ, ਪਰ ਫਿਰ ਇਹ ਨੀ ਹੈ ਕਿ ਇੱਕ-ਦੂਸਰੇ ਨੂੰ, ਕਿ ਬੁਲਾਣਾ ਹੀ ਛੱਡ ਦਿੰਨੇ ਆਂ, ਬੁਲਾ ਲੈਂਨੇ ਆ ਕਦੀ ਕੋਈ ਪਹਿਲ ਕਰ ਦਿੰਦਾ, ਕਦੀ ਕੋਈ ਕਰ ਦਿੰਦਾ ਜੁਆਇੰਟ ਫੈਮਿਲੀ ਦਾ ਫਾਇਦਾ ਵੀ ਤਾਂ ਇਹੀ ਆ ਹੁਣ ਸੁੱਖ ਦੁੱਖ ਚ ਸਾਰਿਆਂ ਦੇ ਨਾਲ ਖੜਦੇ ਆ ਕਿਸੇ ਨੂੰ ਇੱਕ ਨੂੰ ਦੁੱਖ ਹੁੰਦਾ ਹੈ ਸਾਰਾ ਟੱਬਰ ਨਾਲ ਪਿੱਛੇ ਖੜ ਹੋ ਜਾਂਦਾ ਕੁਛ ਸੋਚਦਾ ਨੀ ਹੈ ਕਿ ਸਾਡਾ ਚ ਫਾਇਦਾ ਹੈ ਕਿ ਸਾਡਾ ਚ ਭਾਵੈ ਨੁਕਸਾਨ ਹੀ ਇਹ ਸੋਚ ਦਾ ਨਾਲ ਹੀ ਖੜੇ ਹੋ ਜਾਂਦੇ ਇੱਕ ਦੂਸਰੇ ਦੇ ਪਰਿਵਾਰ ਚ ਥੋੜ੍ਹਾ ਸੋਚਿਆ ਜਾਂਦਾ ਕਿ ਨੁਕਸਾਨ ਆ ਜਿਹਨੂੰ ਨੁਕਸਾਨ ਹੁੰਦਾ ਵੀ ਹੋਊਗਾ ਤਾਂ ਵੀ ਖਲੋਣਾ ਹੀ ਪੈਂਦਾ ਨਾਲ ਤਾਂ ਉਹਨੂੰ ਤਾਂ ਉਹਨਾਂ ਦਾ
ਹਾਂਜੀ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਗੱਲਾਂ ਕ ਕਰਦੇ ਪਏ ਹੋ ਨਾ ਤੇ ਮੈਨੂੰ ਲੱਗਦਾ ਕਿ ਤੁਸੀਂ ਆਪਣੇ ਸਭ ਤੋਂ ਜ਼ਿਆਦਾ ਲਾਡਲੇ ਔਰ ਸਭ ਤੋਂ ਜ਼ਿਆਦਾ ਨਾ ਇੰਟੈਲੀਜੈਂਟ ਜੇਂਟ ਲੱਗਦੇ ਪਏ ਉਹ
ਹਾਂਜੀ ਇੰਟੈਲੀਜੈਂਟ ਵੀ ਹਾਂ ਤੇ ਲਾਡਲੀ ਵੀ ਹਾਂ ਮੈਂ ਮੈਂਉ ਮੈਂ ਛੋਟੀ ਆ ਨਾ ਸਾਰਿਆਂ ਤੋਂ
ਓਕੇ ਓਕੇ ਓਕੇ ਠੀਕ ਹੈ ਜੀ ਠੀਕ
ਅੱਛਾ ਹੁਣ ਦੇਖੋ ਹੁਣ ਜਿੱਦਾਂ ਤੁਹਾਨੂੰ ਮੈਂ ਆਪਣੀ ਫੈਮਿਲੀ ਦਾ ਦੱਸਦੀ ਹੁਣ ਜਿੱਦਾਂ ਜੈੇ ਇਕੱਠੇ ਨਹੀਂ ਇਹ ਸਾਰੀ ਫੈਮਿਲੀ ਪਰ ਜਿੱਦਾਂ ਹੁਣ ਸਾਡੀ ਫੈਮਿਲੀ ਆ ਸਾਡੀ ਫੈਮਿਲੀ ਚ ਅਸੀਂ ਪੰਜ ਜਣੇ ਹਾਂ ਮੰਮੀ
ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ
ਮੈਂ ਮੇਰਾ ਭਰਾ ਜੁੜਵਾ ਹੈ ਹੁਣ ਸਾਡੇ ਫੇਰ ਉਸ ਤੋਂ ਬਾਅਦ ਆਉਂਦਾ ਜਿਹੜਾ ਨਾਲ ਦਾ ਘਰ ਸਾਡੇ ਚਾਚੇ ਚਾਚੀ ਓਹਨਾ ਦਾ ਚਾਚੀ ਚਾਚਾ ਜੀ ਐਕਸਪਾਇਰ ਹੋ ਗਏ ਸੀ ਤੇ ਉਹਨਾਂ ਦਾ ਇੱਕ ਮੁੰਡਾ ਤੇ ਜਿਹੜਾ ਉਹ ਵੀ ਦੋਨੋ ਭਰਾ ਜੁੜਵੇਂ ਆ ਤੇ ਉਹ ਇੱਕ ਬਾਹਰ ਆ ਤੇ ਇੱਕ ਇੰਡੀਆ ਹੈ ਹਾਂਜੀ
ਜੀ ਅੱਛਾ ਕਿੰਨਾ ਡਿਸਟੈਂਸ ਹੈ ਤੁਹਾਡੇ ਦੋਨਾਂ ਵਿੱਚ ਜਿਹੜੇ ਉਹਨਾਂ ਦੇ ਬੇਟੀਆਂ ਤੇ ਤੁਹਾਡੇ ਚ ਕਿੰਨਾ ਡਿਸਟੈਂਸ ਹੈ
ਸਾ ਉਹਨਾਂ ਚ ਸਾਡੇ ਚ ਪੰਜ ਸਾਲ ਦਾ ਪੰਜ ਸਾਲ ਦਾ ਉਹ ਮੇ ਤੋਂ ਪੰਜ ਸਾਲ ਵੱਡੇ ਨੇ
ਓਕੇ ਓਕੇ ਓਕੇ ਓਕੇ ਠੀਕ ਹੈ ਜੀ
ਤੇ ਫੇਰ ਜਿੱਦਾਂ ਹਾਡੀ ਚਾਚੀ ਹੈ ਉਹਨਾਂ ਦੀ ਮਤਲਬ ਜਿੱਦਾਂ ਉਹਨਾਂ ਦੀ ਫੇਰ ਨਾ ਚਾਚੀ ਜਿੱਦਾਂ ਉਹਨਾਂ ਦੀ ਭੈਨ ਦਾ ਵਿਆਹ ਸਾਡੇ ਘਰੇ ਹੋਇਆ ਮਤਲਬ ਸਾਡੇ ਚਾਚੇ ਦਾ ਤੇ ਚਾਚੀ ਦਾ ਮਤਲਬ ਦੋਨੋ ਭੈਣਾਂ ਇੱਕੋ ਘਰ ਚ ਵਿਆਈਆਂ ਜਿੱਦਾਂ ਪੰਜ ਭਰਾ ਸੀਗੇ ਤੇ ਦੋ ਭੈਣਾਂ ਇੱਕੋ ਘਰ ਚ ਵਿਆਹੀ ਆਈਆਂ ਆ ਫਿਰ ਜਿਹੜੀ ਸਾਡੀ ਉਹ ਚਾਚੀ ਆ ਉਹ ਚਾ ਚਾਚਾ ਚਾਚੀ ਤੇ ਜਿਹੜੇ ਉਹਨਾਂ ਦੇ ਨਿਆਣੇ ਸੀ ਦੋ ਮੁੰਡੇ ਉਹ ਸਾਡੀ ਜਿਹੜੀ ਆਵਲੀ ਚਾਚੀ ਸਾਡੇ ਨਾਲ ਦੇ ਘਰ ਰਹਿੰਦੀ ਉਹਨਾਂ ਨੇ ਮਤਲਬ ਦੇਖੇ ਹੈ ਪਾਲੇ ਚੰਗੀ ਤਰ੍ਹਾਂ ਹੁਣ ਉਹ ਇੱਕ ਕੈਨੇਡਾ ਆ ਇੱਕ ਪੁਰਤਗਾਲ ਹੈ, ਤੇ ਫੇਰ ਉਸ ਤੋਂ ਅੱਗੇ ਅੱਗੇ ਸਾਡੇ ਆਉਂਦਾ ਆ ਤੀਜਾ ਘਰ ਤੀਜੇ ਘਰ ਚ ਸਾਡੀ ਮਤਲਬ ਮੇਰੀ ਇੱਕ ਹੋਰ ਚਾਚੀ ਤੇ ਚਾਚਾ ਤੇ ਉਹ ਮਤਲਬ ਉਹਨਾਂ ਦੇ ਨਿਆਣੇ ਬਾਹਰ ਆ ਇੱਕ ਉਹਨਾਂ ਦਾ ਮੁੰਡਾ ਆ ਉਹ ਪੁਰਤਕਾਲ ਆ ਤੇ ਇੱਕ ਉਹਨਾਂ ਦੀ ਕੁੜੀ ਆ ਉਹ ਕਨੇਡਾ ਉਹ ਵਿਆਹੀ ਹੈ
ਅੱਛਾ ਜੀ
ਫੇਰ ਸਾਡੇ ਇੱਕ ਤਾਇਆ ਆ ਤੇ ਜਿਹੜਾ ਸਾਡਾ ਤਾਇਆ ਆ ਉਹ ਉਹ ਓਦਾ ਉਹ ਤਾਇਆ ਆ ਤਾਈ ਆ ਫੇਰ ਭਾਜੀ ਆ ਭਾਜੀ ਦੀ ਘਰਵਾਲੀ ਆ
ਭਾਬੀ ਤੇ ਜਿਹੜੀ ਉਹਨਾਂ ਦੀ ਕੁੜੀ ਆ ਉਹ ਵੀ ਹੁਣ ਇੰਡੀਆ ਆਈ ਹੋਈ ਆ ਉਹ ਵੀ ਆ ਉਹਦਾ ਛੋਟਾ ਤਾਂ ਮੁੰਡਾ ਆ
ਠੀਕ ਹੈ ਜੀ ਠੀਕ ਹੈ ਜੀ
ਹੁਨ ਜਿੱਦਾਂ ਸਾਡੀ ਜਿਹੜੀਆਂ ਇਹ ਨੀ ਹਲੇ ਪਈ ਏ ਰੁਕੋ ਤਾਂ ਸਈ ਜੀ ਉਹਨਾਂ ਦੀਆਂ ਦੋ ਭੂਈਆ ਆ
ਅੱਛਾ ਜੀ
ਦੋ ਭੂਆ ਆ ਤੇ ਮਤਲਬ ਇੱਕ ਭੂ ਜਿਹੜੀ ਵੱਡੀ ਭੂਆ ਇਆ ਉਹਨਾਂ ਦੇ ਘਰ ਵਾਲੇ ਹੈਨੀ ਐਕਸਪਾਇਰ ਹੋ ਗਏ ਉਹ ਵੀ ਤੇ ਸਾਡੀ ਭੂਆ ਇਆ ਉਹਨਾਂ ਦੀ ਕੁੜੀ ਆ ਉਹਨਾਂ ਦਾ ਜਵਾਈ ਆ ਉਹਨਾਂ ਦਾ ਦੋਤਾ ਆ ਜਵਾਈ ਹੁਣ ਇੱਥੇ ਹੀ ਰਹਿੰਦੇ ਕਿਉਂਕਿ ਉਹਨਾਂ ਨੇ ਇੱਥੇ ਆਪਣਾ ਕੰਮ ਸ਼ੁਰੂ ਕੀਤਾ ਨਾ ਫਿਰ ਹਲੇ ਉਹ ਨਾਲ ਰਹਿੰਦੇ ਤੇ ਫੇਰ ਉਸ ਤੋਂ ਬਾਅਦ ਵਿੱਚ ਭੂਆ ਦਾ ਮੁੰਡਾ ਆ
ਅੱਛਾ ਜੀ
ਫੇਰ ਮੇਰੀ ਜਿਹੜੀ ਦੂਸਰੀ ਛੋਟੀ ਭੂਆ ਇਆ ਛੋਟੀ ਭੂਆ ਇਆ ਉਹਨਾਂ ਦਾ ਉਹ ਘਰ ਵਾਲਾ ਇਆ ਫੇਰ ਉਸ ਤੋਂ ਬਾਅਰ ਉਹਨਾਂ ਦਾ ਮੁੰਡਾ ਆ ਉਹ ਦਿੱਲੀ ਕੰਮ ਕਰਦਾ ਆ ਜਿਹੜਾ ਛੋਟਾ ਮੁੰਡਾ ਉਹ ਇੱਥੇ ਈ ਰਹਿੰਦਾ ਜਲੰਧਰ ਉਹ ਇੱਥੇ ਈ ਕੰਮ ਕਰਦਾ ਆ ਹਾਂਜੀ ਏਦਾਂ ਆ ਤੇ ਹੁਨ ਅ ਇਹ ਤਾਂ ਸਾਰਾ ਦਾਦਕਾ ਟੱਬਰ ਹੋ ਗਿਆ ਭੂਆ ਚਾਚੇ ਸਾਰੇ ਹੈਨਾ ਚਾਚੇ ਤੇ ਫੇਰ ਜੇਹੜਾ ਸਾਡਾ ਨਾਨਕਾ ਪਰਿਵਾਰ ਆ ਨਾਨਕੇ ਵਿੱਚ ਮੇਰੀਆਂ ਮੇਰੀ ਮੰਮੀ ਨੂੰ ਪਾ ਕੇ ਮਤਲਬ ਮੇਰੀ ਮੰਮੀ ਨੇ ਤਿੰਨ ਭੈਨਾ ਇੱਕ ਭਰਾ ਆ ਸਾਡਾ ਮਾਮਾ ਸਭ ਤੋਂ ਵੱਡਾ ਫੇਰ ਮੇਰੀ ਮੰਮੀ ਫੇਰ ਮੇਰੀ ਇੰਗਲੈਂਡ ਵਾਲੀ ਮਾਸੀ ਫ ਇਟਲੀ ਵਾਲੀ ਮਾਸੀ ਫੇਰ ਜਿਹੜਾ ਸਾਡਾ ਮਾਮ
ਅੱਛਾ ਜੀ
ਮਾਮਾ ਆ ਮਾਮੀ ਆ ਉਹਨਾਂ ਦੇ ਦੋ ਮੁੰਡੇ ਆ ਤੇ ਜਿਹੜੀ
ਅੱਛਾ -ਜੀ
ਉਹਦੀ ਕੁੜੇ ਵਾਲੀ ਮਾਸੀ ਕੋ ਆ ਯੂਕੇ ਵਾਲੀ ਮਾਸੀ ਦੇ ਘਰ ਆ ਯੂਕੇ ਵਾਲੀ ਮਾਸੀ ਤੇ ਮਾਸੜ ਤੇ ਜਿਹੜੀ ਮੇਰੀ ਮਾਮੇ ਕੁੜੀ ਅ ਉਹ ਤੇ ਜਿਹੜੀ ਮੇਰੀ ਇਟਲੀ ਵਾਲੀ ਮਾਸੀ ਆ ਉਹ ਮਾਸੜ ਆ ਫੇਰ ਮਾਸੀ ਆ ਫੇਰ ਉਹਦੇ ਦੋ ਨਿਆਣੇ ਆ ਕੁੜੀ ਤੇ ਮੁੰਡਾ ਏਦਾਂ ਬਸ ਸਾਡਾ ਛੋਟਾ ਛੋਟਾ ਫੈਮਿਲੀ ਆ ਜਦੋਂ ਅਸੀਂ ਕਿਤੇ ਕ ਇਕੱਠੇ ਹੋਏ ਨੇ ਨਾ ਏਦਾਂ ਲੱਗਦਾ ਹ ਕਿ ਅਹ ਜਿੱਦਾਂ ਕੋਈ ਤਿਉਹਾਰ ਤੇ ਇਕੱਠੇ ਹੁੰਦੇ ਏਦਾਂ ਲੱਗਦੇ ਕਿ ਹਾਂ -ਇਕੱਠੇ ਹੋ ਗਏ ਆ ਕੋਈ ਵਿਹਾਰ ਦੇ ਪਾਸੇ ਪਿੰਡਾਂ ਨੂੰ ਹੋਣ ਲੱਗ ਪੈਂਦਾ ਐ, ਕਿ ਹੁਣ ਨਾ ਇਹਨਾਂ ਦੇ ਘਰੇ ਵਿਆਹ ਹੈ, ਲੱਗਦਾ ਕੋਈ, ਤਾਂ ਇਕੱਠੇ ਹੋਏ
ਇਹ ਗੱਲ ਮੈਂ ਤੁਹਾਨੂੰ ਕਹਿਣੀ ਲੱਗੀ ਸੀਗੀ ਕਿ ਜਦੋਂ ਤੁਸੀਂ ਕੋਈ ਛੋਟਾ ਮੋਟਾ ਵੈਸੇ ਬੱਚੇ ਜਦੌ ਛੁੱਟੀਆਂ ਚ ਅੱਜ ਕੱਲ ਆਉਂਦੇ ਨੇ ਭੂਆ ਦੇ ਮਾਮੇ ਨਾਨਕੇ ਦਾਦਕਿਆਂ ਦੇ ਤ ਉਹ ਇੱਦਾਂ ਲੱਗਦਾ ਹ ਨਾ ਕਿ ਦਾਸ ਕਾਨ ਨੂੰ ਲੱਗਦਾ ਨਾ ਕਿੱਦਾਂ ਕਿਈ ਨਾ ਕੋਈ ਫੰਕਸ਼ਨ ਏ ਹੈਨਾ ਚੱਲ
ਹਾਂਜੀ -ਹਾਂਜੀ ਏਦਾਂ ਲੱਗਦਾ ਇਆ। ਹ ਜਦੋਂ ਆਉਂਦੇ ਵੀ ਏ ਤੇ ਉਦਾਂ ਸਮਝ ਲਓ ਫੰਕਸ਼ਨਾ ਹਿਸਾਬ ਹੁੰਦਾ ਸੀ ਇਹ ਜਿੱਦਾਂ ਸਮਝ ਲਓ ਇੱਕ ਇੱਕ ਟਾਈਮ ਸਾਰੇ ਗਏ ਘਰੇ ਜਦੋਂ ਤਿੰਨ ਘਰ ਆ। ਸਵੇਰੇ ਕਿਸੇ ਦੇ ਘਰੇ ਪਣ ਨਾਸ਼ਤੇ ਗੇਸਟਾ ਦੀ ਇਨੀ ਖੇਚਲ ਨੀ ਹੁੰਦੀ ਦੁਪਹਿਰੇ ਕਿਸੇ ਰਾਤ ਨੂੰ ਕਿਸੇ ਦੇ ਘਰੇ। ਤੇ ਜਿਹਦੇ ਘਰੇ ਹੁੰਦਾ ਪੂਰਾ ਟੱਬਰ ਉਸ ਘਰੇ ਕੱਠਾ ਹੋ ਜਾਂਦਾ। ਜਾ ਕੇ ਹੈਲਪ ਕਰਦੇ ਇੱਕ ਦੂਸਰੇ ਫੇਿਰ ਉਸ ਤੋਂ ਬਾਅਦ ਰੋਟੀ ਪਾਨੀ ਖਾਂਦੇ ਇਕੱਠੇ ਬਹਿ ਕੇ ਮਜ਼ਾ ਆਉਂਦਾ ਹੁਨ ਜਿੱਦਾਂ ਕਿ ਨਾ ਸਾਡੀ ਫੈਮਲੀ ਚ ਹੁਨ ਹਾਡੀਆਂ ਦੋ ਭਾਬੀਆਂ ਆ ਗਈਆਂ ਆ ਨਵੀਆਂ। ਤੇ ਫੇਰ ਹੁਣ ਜਿੱਦਾਂ ਹੁਣ ਫੈਮਿਲੀ ਅੱ ਅੱਗੇ ਵਧੀ ਜਾਂਦਾ ਪਰਿਵਾਰ
ਹਾਂਜੀ -ਹਾਂਜੀ -ਹਾਂਜੀ -ਜੀ -ਜੀ -ਜੀ
ਹੁਣ ਜਿੱਦਾ ਮੇਰੇ ਅ ਭਰਾ ਦਾ ਵਿਆਹ ਏ ਇੱਕ ਦਾ। ਇੱਕ ਮੇਰੀ ਜਿਹੜੀ ਭੈਣ ਆ। ਉਹਦਾ ਵਿਆਹ ਆ ਜਨਵਰੀ ਚ ਤੇ ਫੇਰ ਉਹ ਜਦੋਂ ਇਕੱਠੇ ਹੋਣਾ ਨਾ ਜਿੱਦਾਂ ਹਾਂ ਇੱਕ ਜੀਜਾ ਜੀ ਆਣਗੇ। ਤੇ ਇੱਕ ਭਾਬੀ ਆਊਗੀ ਹੁਨ ਜਿੱਦਾਂ ਸਮਝ ਲੈ। ਹੁਨ ਪਹਿਲਾਂ ਭਰਾ ਦਾ ਵਿਆਹ ਆ ਹੁਨ ਇੰਨਾ ਮਤਲਬ ਹੁਣ ਜਦੋਂ ਗੋਣੇ ਵਗੈਰਾ ਸ਼ੁਰੂ ਹੋਏ ਨੇ ਸਾਰੇ ਹੁਣ ਅਸੀਂ ਤਿੰਨ ਘਰ ਤੇ ਇੱਥੇ ਹੈਗੇ- ਹੈਗੇ ਆ। ਤੇ ਜਿਹੜੇ ਬਾਹਰ ਵਾਲੇ ਉਹਨਾਂ ਨੇ ਵੀ ਆ ਜਾਣਾ, ਤਾਏ ਉਹਨਾਂ ਨੇ ਵੀ ਆ ਜਾਣਾ ਭੂਆ ਉਹਨਾਂ ਨੇ ਵੀ ਆ ਜਾਣਾ, ਇੰਨਾ ਮਜ਼ਾ ਆਉਣਾ ਸਾਨੂੰ ਤਾਂ ਕਦੀ ਕਦੀ ਇੱਦਾਂ ਲੱਗਦਾ ਹੈ, ਕਿ ਜੇ ਅਸੀਂ ਕੋਈ ਮਤਲਬ, ਕਿਸੇ ਦੀ ਕੋਈ ਬਰਾਤ ਵੀ ਸਾਡੀ ਨਾ ਹੋਵੇ ਨੀ ਅਸੀਂ ਪੱਚੀ ਛੱਬੀ ਜਣੇ ਆ ਪੂਰੇ ਸਾਰੇ ਜਣੇ ਪੱਚੀ ਛੱਬੀ ਜਣੇ, ਤੇ ਅਸੀਂ ਜੇ ਇਕੱਲੇ ਵੀ ਚੱਲ ਜਾਏ ਨਾ ਤੇ ਅਸੀਂ ਪੰਜ ਸੌ ਬੰਦੇ ਦੇ ਬਰਾਬਰ ਆ, ਕਿੰਨਾ ਮਜ਼ਾ
ਨਹੀਂ- ਨਹੀਂ, ਹਾਂਜੀ -ਹਾਂਜੀ ਕਿਰਪਾ ਹੋਣੀ ਚਾਹੀਦੀ ਦੀ ਮਹਾਰਾਜ ਦੀ ਜੀ। ਤੇ ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਸੀਗੀ ਕੀ ਤੁਸੀਂ ਕਹਿੰਦੇ ਪਏ ਹੋ ਕਿ ਤਿੰਨ ਕੋਠੀਆਂ ਤੁਹਾਡੀਆਂ ਬਣੀਆਂ ਹੋਈਆਂ। ਇਥੇ ਪਿੰਡ ਤੇ ਮਤਲਬ ਤੇ ਤੁਸੀਂ ਮਤਲਬ ਫਿਰ ਜੇਜਾ ਈ ਰਿਸ਼ਤੇਦਾਰਾਂ ਦੇ ਮਤਲਬ ਉੱਪਰ ਦੀ ਵਿੱਚੋਂ ਵੀ ਕੁਛ ਹੈ ਤੁਹਾਡੇ ਆਉਣ ਜਾਣ ਵਾਸਤੇ ਕਿ ਉੱਪਰ ਦੇ ਵੀ ਸਾਰੇ ਜਣੇ ਆਂਦੇ।
ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੀ ਜੁਆਇੰਟ ਫੈਮਿਲੀ ਹੈ, ਤੇ ਅਸੀਂ ਘਰ ਤੇ ਔਹ ਰੱਖੇ ਹੋਏ ਹੈ ਦਰਵਾਜ਼ੇ ਅੰਦਰ, ਦੀ ਓਦਾਂ ਘਰ ਵੱਖਰੇ ਕਰ ਲਏ ਆਪਣੇ ਆਪਣੇ।
ਔਕੇ ਔਕੇ ਠੀਕ
ਹੁਣ ਜਿੱਦਾਂ ਸਮਝ ਲੋੋ, ਹੁਣ ਮੇਰੀ ਭੈਣ ਬਿਮਾਰ ਹੋ ਗਈ ਸੀ ਮੇਰੀ ਭੈਣ ਬਿਮਾਰ ਹੋ ਗਈ ਸੀ, ਫੇਰ ਮੇਰੀਆਂ ਜਿਹੜੀਆਂ ਦੋਨੋ ਚਾਚੀਆਂ ਆ ਤੇ ਮੰਮੀ ਨੇ ਤੇ ਪਾਪਾ ਨੇ ਦਸਾਂ ਵੀ ਲੈਣਾ ਸੀ ਇਹਨੂੰ ਪਰ ਫਿਰ ਵੀ ਦੇਖੋ ਜੋ ਉਹਨਾਂ ਨੂੰ ਹੈਗਾ ਸੀ ਕਿ ਫੈਮਿਲੀ ਦੀ ਸਾਡੀ ਕੁੜੀ ਹੈ, ਤੇ ਔਹ ਗਏ ਨਾ ਵੇਖਣ, ਔਹ ਵੇਖ ਕਰਨ ਗਏ ਉਹ ਨੇ ਸਿਰ ਘੁੱਟਿਆ, ਫੇਰ ਉਹ ਵੀ ਖੁਸ਼ ਹੋਈ ਕਿ ਮੇਰੀਆਂ ਚਾਚ ਚਾਚੀਆਂ ਮੈਨੂੰ ਵੇਖਣ ਆਈ ਆ, ਅੱਧੀ ਠੀਕ ਤੋਂ ਅੱਧੀ ਹੋ ਗਈ ਕਿ ਮੈਨੂੰ ਮੇਰੀ ਚਾਚੀਆਂ ਵੇਖਣ ਆਈ ਹੈ।
ਸਹੀ ਗੱਲ ਹੈ, ਸਹੀ ਗੱਲ ਹੈ। ਤੇ ਬਹੁਤ ਵਧੀਆ ਗੱਲਾਂ, ਤੁਹਾਡੀਆਂ ਗੱਲਾਂ ਦਾ ਬਹੁਤ ਜ਼ਿਆਦਾ ਇੱਦਾਂ ਲੱਗਦਾ ਕਿ ਜਿਸ ਤਰ੍ਹਾਂ ਮੈਂ ਇਸ ਟਾਈਮ ਨਾ ਤੁਹਾਡੀ ਫੈਮਿਲੀ ਚ ਹੀ ਘੁੰਮਦੀ ਪਈ ਆ, ਮੈਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਨਾ, ਤੇ ਕਾਸ਼ ਮੈਂ ਵੀ ਏਦਾਂ ਸੋਚਦੀ ਵੀ ਕਿ ਕਾਸ਼ ਮੈਂ ਵੀ ਤੁਹਾਡੇ ਇੱਕ ਫੈਮਿਲੀ ਦਾ ਹਿੱਸਾ ਹੁੰਦੀ ਸੀ ਹੈ। ਤੇ ਬੜਾ ਖੁਸ਼ੀ ਹੁੰਦੀ, ਕਿ ਹੈਨਾ ਹਾਂ ਹਾਂ ਨੀ
ਸਾਰੇ ਇੱਕੋ ਹੀ ਇਕੱਠੇ ਹੀ ਹੁੰਦੇ ਐ, ਮਾਵਾਂ ਭੈਣਾਂ ਸਾਂਝੀਆਂ ਹੀ ਹੁੰਦੀਆਂ ਸਾਰਿਆਂ ਦੀਆਂ।
ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਪਰ ਫਿਰ ਵੀ ਇਸ ਟਾਈਮ ਜਿਸ ਤਰ੍ਹਾਂ ਹੁਣ ਤੁਸੀਂ ਕਿਤੇ ਬੈਠੇ ਹੋ ਮੈਂ ਕਿੱਤੇ ਬੈਠੀ ਹੈ ਅਸੀਂ ਇੱਕ ਦੂਸਰੇ ਨੂੰ ਆਪਣਾ ਔਨਲਾਈਨ ਕੰਮ ਕਰਦੇ ਪਏ ਹਾਂ ਹਨਾ ਤੇ ਗੱਲਬਾਤ ਕਰਦੇ ਪਏ ਔਰ ਏਦਾਂ ਲੱਗਦਾ ਪਿਆ ਕਿ ਜਿੱਦਾਂ ਵਾਕਈ ਉਹ ਜ ਚਟਨੀ ਨੂੰ ਮੈਂ ਇੰਜੋਏ ਕਰਦੀ ਪਈ ਹਾਂ ਉਸ ਜਿੱਦਾਂ ਤੁਸੀਂ ਕਹਿ ਰਹੇ ਕਿ ਹੁਣ ਸਾਡੇ ਮੈਰਿਜ ਹੈ ਵਿਆਹ ਹੈ, ਤਾਂ ਸਾਰੇ ਨੱਚਣਾ ਟੱਪਣਾ
ਹੁਣ ਜਿੱਦਾਂ ਸਾਡੇ ਕਹਿੰਦੇ ਆ ਨਾ, ਸਾਡੇ ਕਹਿੰਦੇ ਆ ਕਿ ਜੁਆਇੰਟ ਫੈਮਲੀਆਂ ਹੁੰਦੀਆਂ ਆ ਨੂੰਹਾਂ ਕਹਿੰਦੀਆਂ ਤੁਸੀਂ ਕਿੱਦਾਂ ਮੈਨੇਜ ਕਰਨਗੀਆ, ਸਾਡੀ ਫੈਮਿਲੀ ਜ ਨੂੰਹਾਂ ਆਉਣਗੀਆਂ ਨਾ ਤਾਂ ਖੁਸ਼ ਹੋਣਗੀਆਂ ਕਿ ਪਤਾ ਲੱਗੂਗਾ ਉਹਨਾਂ ਨੂੰ ਕਿ ਫੈਮਿਲੀ ਚ ਰਹਿਣਾ ਵੀ ਕਿੰਨਾ ਵਧੀਆ ਹੁੰਦਾ ਆ ਮਤਲਬ ਕੋਈ ਇੱਥੋਂ ਹੀ ਹੈ ਕਿ ਇੱਧਾਂ ਪ੍ਰੈਸ਼ਰ ਨਹੀਂ ਬਦਾ ਅਸੀ ਭਾਵੇਂ ਜਆਇੰਟ ਫੈਮਲੀ ਕਹਿੰਦੇ ਸਾਡੀ ਫੈਮਲੀ ਦਾ ਪ੍ਰੈਸ਼ਰ ਹੁੰਦਾ, ਸਾਦੇ ਨੀ ਹੁੰਦਾ।
ਹਾਂਜੀ ਹਾਂਜੀ ਹਾਂਜੀ ਵੀ ਸਾਰੇ ਰਲ ਮਿਲ ਕੇ, ਤੁਸੀਂ ਦੱਸਦੇ ਕੰਮ ਕੁਮ ਕਰ ਲੈਂਦੇ ਆ ਤੇ ਫੇਿਰ ਉੱਥੇ ਕੀ ਚਲੋ ਕਿਸੇ ਨੂੰ ਮਹਿਸੂਸ ਹੋਣਾ, ਹੈਨਾ ਤੇ ਇੱਕ ਤਾਂ ਚਲੋ ਬਹੁਤ ਵਧੀਆ, ਮੈਨੂੰ ਤਾਂ ਬੜਾ ਵਧੀਆ ਲੱਗਦਾ ਪਿਆ ਸੁਣ ਕੇ, ਤੇ ਹੋਰ ਹਾਂਜੀ ਉਹ ਤਾਂ, ਉਹ ਤਾਂ ਦੇਖੋ ਇੱਕ ਕਹਾਵਤ ਵੀ ਔਹ ਤਾਂ ਇੱਕ ਕਹਾਵਤ ਵੀ ਹੈਗੀ ਹੈ ਨਾ, ਕਿ ਜਿੱਥੇ ਦੋ ਭਾਂਡੇ ਹੋਣ ਤਾਂ ਠਹਿਕਦੇ ਹੀ ਹੁੰਦੇ ਐ, ਉਹ ਤਾਂ ਚਲੋ ਉਹ ਤਾਂ ਇੱਕ ਨੋਰਮਲੀ ਗੱਲ ਹੈ, ਕੋਈ ਗੱਲ ਨੀ ਭੈਣ ਭਰਾ ਆਪਸ ਵਿੱਚ ਕਾਹਦੇ ਵਾਸੇ ਹੁੰਦੇ ਨੇ। ਇਸੇ ਕਰਕੇ ਜਿੱਥੇ ਛੋਟੀ ਛੋਟੀ ਨੋਕ ਝੋਕ ਨਾ ਹੋਵੇ, ਉੱਥੇ ਉਹਨੂੰ ਲਾਈਫ ਨਹੀਂ ਕਹਿੰਦੇ ਹੈਗੇ ਵਧੀਆ ਹਨ ਥੋੜ ਬਹੁਤੀ ਹੋਣੀ ਚਹੀਦੀ ਚਾਹੀਦੀ ਹੈ, ਹਾਂਜੀ ਤੇ ਹਾਂਜੀ ਠੀਕ ਹੈ ਜੀ, ਔਕੇ ਜੀ, ਸਤਿ ਸ਼੍ਰੀ ਅਕਾਲ
ਔਕੇ ਜੀ, ਸਤਿ ਸ਼੍ਰੀ ਅਕਾਲ